ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਡਮ, ਕਿ ਹਾਲ ਚਨ, ਕੀ ਹਾਲ ਚਾਲ ਆ ਆਪਕੇ, ਜੀ ਵਧੀਆ ਤੁਸੀਂ ਦੱਸੋ? ਹੂੰ, ਬਸ ਠੀਕ ਹੈ ਜੀ ਵਧੀਆ। ਜੀ, ਕੀ ਕਰਨ ਕੀ ਹੋ ਰਹੀਹਾ ਸੀ?
ਹਾਂਜੀ?
ਕੀ ਹੋ ਰਿਆਂ ਸੀ। ਹੂੰ, ਗਰਮੀ ਤੋਂ, ਜੀ ਜੀ, ਗਰਮੀ ਬਹੁਤ ਪਡ ਰਹੀ ਹੈ।
ਹੂੰ। ਨਾਲ ਨਾਲ
ਹਾਂ ਮੋਬਾਇਲ ਫੋਨਾਂ ਨੂੰ ਵੀ ਅੱਜ ਕੱਲ ਬਸ ਪਰੇਸ਼ਾਨ ਕਰ ਰੱਖਿਆ ਬਸ। ਜੀ ਮੋਬਾਈਲ ਹੁਣ ਅੱਜ ਦੇ ਟਾਈਮ ਵਿੱਚ ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬਣ
ਹਾਂ, ਹਾਂ, ਹਾਂ ਇਹ ਤਾਂ ਹੈ ਬਿਲਕੁਲ। ਬਾਕੀ ਥੋੜਾ ਨਜ਼ਰੀਆ ਹਾਂ ਡੇਲ, ਹਾਂ ਬਿਲਕੁਲ
ਯੇ ਦੋਨੋਂ ਚਿਜੇ ਹੈਂ, ਹਾਂਜੀ ਹਾਂਜੀ
ਹਾਂ ਇਹ ਚੀਜ਼ੇ ਨ ਆਤੀ ਹੈ ਵੈਸੇ, ਮੋਬਾਈਲ ਕਈ ਚੀਜ਼ੋ ਮੇ ਕਾਮ ਆਤਾ ਹੈ।
ਸਵੇਰੇ ਉੱਠਦੇ ਹੀ ਅਲਾਰਮ ਤਾਹੀਂ ਤੇ ਲੱਗਦਾ ਹੈ ਤੇ ਰਾਤ ਨੂੰ ਸੌਤੇ ਟਾਈਮ ਕਿ ਮੋਬਾਈਲ ਹਥ ਵਿੱਚ ਹੁੰਦਾ, ਹਾਂ ਸਹੀ ਗੱਲ ਆ। ਮਲਬ ਬਰਾਬਰ ਈ ਇਹਨਾਂ ਦੇ ਫਾਇਦੇ ਵੀ ਹੈਗੇ ਨੁਕਸਾਨ ਵੀ ਹੈਗੇ। ਹਾਂਜੀ
ਤੁਸੀਂ ਇਹ ਦੇਖੋ ਕਿ ਅੱਜ ਕੱਲ੍ਹ ਮੋਬਾਇਲ ਇੰਨੀ ਆ ਆਦਤ ਇਹ ਦੀ ਪੈ ਚੁੱਕੀ ਹੈ ਕਿ ਹਰ ਚੀਜ਼ ਮੋਬਾਇਲ ਤੋਂ ਆਪਾਂ ਕਰਨ ਦੀ ਆਦੀ ਹੋ ਗਏ ਆ।
ਹੂੰ।
ਹਾਂ ਜਿਹਦੇ ਕਰਕੇ ਕਾਫ਼ੀ ਹੱਦ ਤੱਕ ਆਪਣੀ ਉਹੀ ਹੈ ਸਿਹਤ ਤੇ ਸਿਹਤ ਅ ਬਹੁਤ ਅ ਉਲਟਾ ਫਰਕ ਪੈਂਦਾ ਆਪਣੇ ਹਨਾ।
ਹਾਂਜੀ ਹਾਂਜੀ ਕਈ ਵਾਰ ਤਾਂ ਐਂ ਲੱਗਦਾ ਹੈ ਜੋ ਮੋਬਾਇਲ ਨਾ ਉਹ ਤਾਂ ਜ਼ਿੰਦਗੀ ਅੱਧ
ਹਾਂ ਫਿਰ ਉਹੀ ਹੈ ਫਿਰ ਹਰ ਹਰ ਚੀਜ਼ ਦਾ ਫ਼ਰਕ ਹੈ।
ਹਰ ਚੀਜ਼ ਫੋਨ ਮੋਬਾਇਲ ਫੋਨ ਦੇ ਵਿੱਚ ਪਾਏਦੇ ਫਾਂਸ
ਹਾਂ ਬਸ ਉਹ ਹਰ ਚੀਜ਼ ਦਾ ਹੈਗਾ। ਉਹਦੇ ਕਰਕੇ ਹੀ ਆਪਣੀ ਉਹ ਲਾਈਫ ਬਦਲਦੀ ਹੈ ਆਪਣੀ ਸਿਹਤ ਤੇ ਨੁਕਸਾਨਹ ਸਿਹਤ ਤੇ ਫ਼ਰਕ ਪੈਂਦਾ ਹੈ ਸਿਹਤ ਤੇ ਵਧੀਆ ਫ਼ਰਕ ਵੀ ਪੈਂਦਾ ਹੈ ਸਿਹਤ ਤੇ ਮਾੜਾ ਫ਼ਰਕ ਵੀ ਪੈਂਦਾ ਹੈ। ਦੋ ਦੋਵੇਂ ਚੀਜ਼ਾਂ ਹੁੰਦੀਆਂ।
ਪਹਿਲਾਂ ਇਹੀ ਹੈ ਨੀ ਮੋਬਾਇਲ ਨੇ ਦੂਰੀ ਨੂੰ ਬਿਲਕੁਲ ਖਤਮ ਕਰ ਦਿੱਤਾ। ਹਾਂ ਪਹਿਲੇ ਜੇ ਬੰਦਾ ਆਪਣੇ ਘਰ ਤੋਂ ਦੂਰ ਹੁੰਦਾ ਸੀ ਤੇ ਚਿੱਟੀਆਂ ਨੇ ਵਿੱਚ ਕਹਿ ਕ ਦਿਨ ਲੱਗ ਜਾਂਦੇ।
ਹਮ-ਹਮ, ਹਮ।
ਕਾਲ ਵਿੱਚ ਮੈਸੇਜ ਨਾਲ ਪਲ ਭਰ ਵਿੱਚ ਮਾਂ ਬਾਪ, ਦੋਸਤ ਜਾਂ ਕੋਈ ਰਿਸ਼ਤੇਦਾਰ ਗੱਲਾਂ ਕਰ ਲਓ।
ਹਾਂ ਬਸ ਇਹ ਫਾਇਦੇ ਤਾਂ ਹੈਗੇ ਆ ਮੈਡਮ ਜਿਹੜੀ ਮੋਬਾਇਲ ਦੇ ਫਾਇਦੇ ਹੈਗੇ ਹੈ ਉਹ ਤਾਂ ਹੈਗੇ ਆ। ਉਹੀ ਹੈ ਅਰਾਉਂਡ ਤੁਸੀਂ ਇਹ ਦੇਖੋਗੇ ਦੋ ਹਜ਼ਾਰ ਦੇ ਵਿੱਚ ਆਇਆ ਸੀ। ਮੋਬਾਇਲ ਤੇ ਉਸ ਤੋਂ ਬਾਅਦ ਵੀਹ ਸਾਲ ਹੋ ਗਏ ਆ ਤੇ ਮਤਲਬ ਪੂਰਾ ਮਤਲਬ ਨਾ ਡੇਲੀ ਤਰੱਕੀ ਹੁੰਦੀ ਹੈ ਬੰਦੇ ਦੀ ਤੁਸੀਂ ਇਹ ਦੇਖੋ।
ਦੇ ਦੇਖੋ ਜੀ ਸਭ ਦਾ ਵੱਡਾ ਨੁਕਸਾਨ ਇਹ ਕਿ ਲੋਕ ਮੋਬਾਇਲ ਦੇ ਆਦਿ ਬਣਤੇ ਜਾ ਰਹੇ।
ਹਾਂ ਉਹਦੇ ਆਧ ਆਦੀ ਬੰਦੇ ਜਾ ਰਹੇ।
ਛੋਟੇ ਬੱਚੇ ਤੋਂ ਲੈ ਕੇ ਬੜੇ ਲੋਕ ਤੱਕ ਯਹੀ ਘੰਟੀਆਂ ਮੋਬਾਇਲ ਵਿੱਚ ਲਗੇ ਰਹਿੰਦੇ ਨੀ। ਇਸ ਨਾਲ ਸਮੇਂ ਵੀ ਖ਼ਰਾਬ ਹੁੰਦਾ ਤੇ ਸਿਹਤ ਵੀ ਰ ਆਖ ਤੋਂ ਕਮਜ਼ੋਰ ਹੋਣੀ ਹੋਣੀ ਹੈ।
ਹਾਂਜੀ ਇਹ ਸਭ ਤੋਂ ਵੱਡਾ ਫ਼ਰਕ ਹੈ ਅੱਜ ਕੱਲ ਛੋਟੇ ਬੱਚਿਆਂ ਨੂੰ ਤੁਸੀਂ ਇਹ ਦੇਖੋ ਨਾ ਦੋ ਦੋ ਸਾਲ ਦੇ ਵਿੱਚ ਹੋ ਗਏ ਆ ਮਤਲਬ ਡੇਢ ਦੋ ਸਾਲ ਦੇ ਵਿੱਚ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਮੋਬਾਇਲ ਦੀ ਆਦਤ ਹੈ ਪੂਰੀ।
ਜੇ ਗੱਲ ਜੀ।
ਜਿਹਦੇ ਕਰਕੇ ਉਹਨਾਂ ਦੀ ਸਿਹਤ ਤੇ ਅਲੱਗ, ਅਲੱਗ, ਤਰੀਕੇ ਦੇ ਫਰਕ ਹੁੰਦੇ ਆ, ਕਿਸੇ ਨੂੰ ਅ ਚਸਮਾਂ ਲੱਗਿਆ ਹੋਇਆ। ਅਤੇ ਕਿਸੇ ਦੇ ਉਹੀ ਹੈ ਮੋਬਾਇਲ ਕਰਕੇ ਉਹੀ ਹੈ ਐਕਸੀ ਉਹ, ਉਹਦੇ ਕਰਕੇ ਐਕਸੀਡੈਂਟ, ਵੀ ਬਹੁਤ ਹੁੰਦੇ ਜੇ।
ਸਿਰ ਦਰ ਕਰਦਾ ਰਹਿਦਾ ਤੇ, ਨੀਂਦ ਪੂਰੀ ਨਾ ਹੋ ਨਾ। ਆਮ ਗੱਲ ਬਣ ਚੁੱਕੀ ਹੈ, ਰਾਤ ਨੂੰ ਦੇਰ ਤੱਕ ਮੋਬਾਇਲ ਚਲਾ ਰਹਿਦਾ, ਦਿਮਾਗ ਨੂੰ ਆਰਾਮ ਨਈ ਮਿਲਦਾ।
ਗੱਲ ਤਾਂ ਇ ਹੈ ਨਾ ਮੈਡਮ, ਜਿਹੜੇ ਹਾਂ, ਬਿਲਕੁਲ।
ਬਸ ਉਹੀ ਹੈ ਮੈਡਮ, ਅਗਰ ਇਹਨਾਂ ਦੋਆਂ ਨੂੰ ਬੈਲੈਂਸ ਕਰਕੇ ਰੱਖਿਆ ਜਾਵੇ ਨਾ, ਫਿਰ ਕੋਈ ਦਿੱਕਤ ਨਹੀਂ ਆਉਂਦੀ। ਹਾਂਜੀ-ਹਾਂਜੀ। ਸਹੀ ਦੱਸਓ। ਦੇਖੋ ਯੇ ਬਾਤ, ਯੇਹ ਬੀ ਹੈ। ਪੜ੍ਹਾਈ ਦੇ ਮਾਮਲੇ ਵਿੱਚ ਮੋਬਾਇਲ ਫੋਨ ਬਹੁਤ ਮਦਦਗਾਰ ਸਾਬਿਤ ਹੋਈਆਂ ਹੈ। ਆਜ ਕਲ ਬੱਚੇ ਮੋਬਾਈਲ ਪੜਾਈ, ਔਨਲਾਈਨ ਕਲਾਸਾਂ ਲੈਂਦੇ ਣੀ, ਜੇਹੜੀਆਂ ਦੇਂਦੇ, ਨੋ ਨੋਟਸ ਵਗੈਰਾ ਬਨਾਂਦੇ, ਨਵਾਂ-ਨਵਾਂ ਟੋਪਿਕ ਕੇ ਬਾਰੇ ਮੈਂ
ਹੇ -ਹੀ- ਹੇ -ਹੇ ਸਹੀ ਗੱਲ ਆ।
ਜੋ ਮੁੱਕੀ ਦਾਜ ਨਾਲ। ਲੈ ਆਓ, ਮੋਬਾਇਲ।
ਹਾਂ ਹਾਂਜੀ- ਹਾਂਜੀ ਗੱਲ- ਗੱਲ ਉੱਥੇ ਆ ਜਾਂਦੇ ਨਾ, ਕਿ ਆਪਾਂ ਕੀ, ਇੱਕ ਨਾ ਨਜ਼ਰੀਏ ਦਾ ਫ਼ਰਕ ਹੁੰਦਾ। ਬੰਦਾ ਕਿਸ ਤਰ੍ਹਾਂ ਸੋਚਦਾ ਹੈ, ਕਿਸ ਤਰ੍ਹਾਂ ਦੀ ਸੋਚ ਹ ਉਹ। ਚੋਰਾਹੀ ਮਾਣਹੋਰ ਹੋਏ ਗਾ, ਅਗਰ ਤਾ ਬੰਦੇ ਦੀ ਸੋਚ ਹਾਜੀ।
ਹਾਂਜੀ-ਹਾਂਜੀ-ਹਾਂਜੀ ਅਗਰ ਸੋਚ ਵਧੀਆ ਉਹਦੀ, ਅਗਰ ਸੋਚ ਸਹੀ ਹੈ ਫਿਰ ਤੇ ਮੈਡਮ ਕੁਛ ਵੀ ਯੂਜ ਕਰੀ ਜਾਵੇ ਚਾਹੇੋ ਇਹ ਵੀ ਯੂਜ ਕਰ ਰਹੇ ਹੈ ਜਿੱਦਾਂ ਦਾ ਮਰਜ਼ੀ, ਕੋਈ ਚੀਜ਼ ਯੂਜ ਕਰੇ, ਉਹ ਨਾ ਉਹਨੂੰ ਫਾ ਫਾਇਦੇਮੰਦ ਹੀ ਹੈ ਤੇ ਜਿਹੜੀ ਚੀਜ਼, ਹੁਣ ਤੁਸੀਂ ਇਹ ਦੇਖੋ ਕੇ, ਬ ਜਿਹੜੇ ਬੰਦਿਆਂ ਨੇ ਮਤਲਬ ਮੋਬਾਇਲ ਤੋਂ ਮਤਲਬ ਕਈ ਹੁਣ
ਮੋਬਾਇਲ ਚ ਪ੍ਰਵਾ੍ਰਿਕ ਰਿਸ਼ਤੇਆਂ ਵਿੱਚ ਵੀ ਦੂਰੀ ਪੈਦਾ ਕਰ ਦੇਂ ਤੀ ਹਮ, ਪਹਿਲੇ ਸਾਰੇ ਘਰ ਵਾਲੇ ਤੇ ਬੈਠ ਕੇ ਗੱਲਾਂ ਕਰਦੇ ਸਨ। ਆਜ ਹਰ ਬੰਦਾ ਅਪਣੇ ਮੋਬਾਇਲ ਵਿਚ ਹੀ ਬਿਜੀ ਰਹਿੰਦਾ, ਘਰ ਵੀ ਹੋ ਕੇ ਵੀ ਆਪ ਗਲਾਂ ਨਾ ਕਰਨੇ ਦਾ ਟਾਇਮ ਨਹੀਂ ਮਿਲਦਾ,
ਮੋਬਾਇਲ ਨਾਲ ਕ੍ਰਾਈਮ ਵੀ ਵੱਧ- ਵੱਧ ਰਿਹਾ ਨਾ, ਤੁਸੀਂ ਬ-ਬਰਾਬਰ ਅਗਰ ਤੁਹਾਨੂੰ ਵਧੀਆ ਚੀਜ਼ਾਂ ਮਿਲ ਰਹੀਆਂ, ਨਾਲ-ਨਾਲ ਕ੍ਰਾਈਮ ਵੀ ਵੱਧ ਰਿਹਾ, ਨਾਲ-ਨਾਲ ਮੋਬਾਇਲ ਫੜਾ ਮਤਲਬ ਅੱਜ-ਕੱਲ ਉਨੀ ਦੇਰ ਤਾਂ ਬੰਦਾ ਕੰਪਿਊਟਰ ਵੀ ਨਹੀਂ ਖੋਲਦਾ ਹੁੰਦਾ, ਮਤਲਬ ਜਿੰਨਾ ਮਤਲਬ ਕਿ ਜਲਦੀ ਮੋਬਾਇਲ ਖੋਲ ਕੇ ਅ ਹੋ ਜਾਂਦਾ। ਸਾਰੀ ਚੀਜ਼ ਕੋਈ ਆਨਲਾਈਨ ਔਡਰ ਕਰਨਾ, ਕੁਛ ਕਰਨਾ ਹਰੇਕ ਚੀਜ਼ ਤੋਂ ਮਤਲਬ ਕਿ ਮੋਬਾਇਲ ਤੇ ਡਿਪੈਂਡੈਂਟ ਹੈ।
ਡਰ ਕਰਨਾ, ਔਰ ਏ ਭੀ ਤੋ ਹੈ ਆਜ਼- ਕਲ ਰੋਜ਼ਗਾਰ ਮੋਬਾਈਲ ਬਹੁਤ ਜ਼ਰੂਰੀ ਹੋ ਗਿਆ ਹੈ। ਕਈ ਲੋਕ ਮੋਬਾਈਲ ਰਾਹੀਂ ਔਨਲਾਈਨ ਕੰਮ ਕਰਕੇ ਪੈਸਾ ਕਮਾ ਰਹੇ ਹੈ, ਕੋਈ ਵੀਡੀਓ ਬਣਾਂਦਾ ਦਾ ਕੋਈ ਫੋਟੋ ਖਿੱਚਦਾ ਕੋਈ ਆਨਲਾਈਨ ਬਿਜ਼ਨਸ ਚਲਾਂਦਾ, ਛੋਟੇ ਦੁਕਾਨਦਾਰ ਵੀ ਮੋਬਾਈਲ ਨਾਲ ਨਾ ਕਾਮ ਆਗੇ ਵਧਾ ਕਰ ਰਹੇ ਹੈ। ਹਾਂਜੀ।
ਉਹੀ ਹੋ ਨਾ, ਹੁੰ। ਹਾਂ ਉਹੀ ਹੈ ਨਾ, ਅਗਰ ਇੰਡੀਆ ਅੱਗੇ ਵੱਧ ਰਿਹਾ ਅਗਰ ਆਪਾਂ ਵੀ ਅੱਗੇ ਵਧਰ-ਵੱਧ ਰਹੇ ਹਾਂ, ਉਹਦੇ ਵਿੱਚ ਮੋਬਾਇਲ ਦਾ ਬਹੁਤ ਵੱਡਾ ਰੋਲ ਹੈ, ਹੁੰ। ਠੀਕ ਹੈ ਨਾ ਉਹ ਮੋਬਾਇਲ ਦੀ ਜਿੰਨਾ ਮੈਂ ਜਿੰਨਾ ਰੋਲ ਪਲੇ ਕਰਦਾ ਨਾ
ਦੇਖੋ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਵੀ ਮੋਬਾਈਲ ਦਾ ਇੱਕ ਵੱਡਾ ਨੁਕਸਾਨ ਏ
ਹੁੰ ਹੁੰ ਹੁੰ, ਬਿਲਕੁਲ।
ਤੇ ਗਲਤ ਵਿਡੀਓ ਸਮਾਜ ਨੂੰ ਗਲਤ ਤੇ ਰਾਤ ਲੈ ਜਾਂਦੀ ਹਾਂਜੀ-ਹਾਂਜੀ ਵਾਰ ਲੋਕ ਧੋਖ਼ੇ ਦਾ ਸ਼ਿਕਾਰ ਵੀ ਹੋ ਜਾਣਦੇ।
ਹਾਂਜੀ-ਹਾਂਜੀ ਸਹੀ ਗੱਲ ਐ ਲੇਕਿਨ ਮੈਡਮ ਬਿਲਕੁਲ ਹੰਡ ਗੱਲ ਬਹੁਤ ਸਹੀ ਹੈ।
ਹਾਂਜੀ, ਬਿਲਕੁਲ ਇਸ ਚੀਜ਼ ਨਾਲ ਬਹੁਤ ਫ਼ਰਕ ਪੈ ਰਿਹਾ ਨਹੀਂ ਬੈਲੰਸ ਬਨਾ ਕੀ ਚੱਲਣਾ ਨਾ ਮੋਬਾਈਲ ਨਾਲ ਲੋੜ
ਹੂਸ਼, ਬਸ ਇਹ ਮੈਡਮ ਮੋਬਾਇਲ ਵੀ ਆਪਾਂ ਮੋਬਾਇਲ ਦੀ ਕਦੀ ਗੱਲਾ ਮੋਬਾਇਲ ਮੋਬਾਈਲ ਨਹੀਂ ਸਿਰਫ਼ ਆਪਾਂ ਬਾਕੀ ਚੀਜ਼ਾਂ ਵੀ ਅ ਚ ਵੀ ਅਗਰ ਬੈਲੇਂਸ ਆਪਾਂ ਬਣਾ ਕੇ ਚਲਦੇ ਹਾਂ ਚੀਜ਼ਾਂ ਦਾ ਤਾਂ ਆਪਾਂ ਲਾਈਫ ਚ
ਜੀ ਐਸਾ ਕਰਕੇ ਕਹਿਣਾ ਬਿਲਕੁਲ ਠੀਕ ਹੋਵੇਗਾ ਕਿ ਪੈਨ ਪੂਰੀ ਤਰ੍ਹਾਂ ਅੱਛਾ ਹੈ, ਨਾ
ਹਾਂ-ਹਾਂ, ਹਾਂਜੀ-ਹਾਂਜੀ ਬਸ ਆਪਣੀ-ਆਪਣੀ ਸੋਚ ਤੇ ਹੈ, ਨਾ ਬਸ ਗੱਲ ਉੱਥੇ ਆ ਜਾਂਦੀ ਜਿਹੜੀ ਇਦੇ ਚ
ਤੇ, ਮਾਲ ਤੇ ਨਿਰਭਰ ਕਰਦਾ ਐ
ਹੂੰ ਬਿਲਕੁਲ, ਅਗਰ ਬੰਦੇ ਨੇ ਇਸ ਚੀਜ਼ ਨੂੰ ਸਮਝਆ ਕਿ ਹਾਂ ਕਿ ਅਗਰ ਮੈਂ ਨਾਲ-ਨਾਲ ਫਾਇਦੇ ਦੇ ਨਾਲ-ਨਾਲ ਨੁਕਸਾਨ ਵੀ ਹੈ ਚੀਜ਼ਾਂ ਦੇ, ਤਾਂ ਉਹ ਨਾ ਇਸ ਚੀਜ਼ ਨੂੰ ਬੈਲੇੈਂਸ ਕਰਕੇ ਚੱਲੇਗਾ, ਬਸ ਤੇ, ਉਹਦੀ ਲਾਈਫ ਵੀ, ਆਸਾਨ ਹੋਵੇ ਠ
ਮੋਬਾਈਲ, ਨੂੰ ਸਹੀ ਤਰੀਕੇ ਨਾਲ, ਜ਼ਰੂਰਤ ਮੁਤਾਬਿਕ ਇਸਤੇਮਾਲ, ਕਰੇਗੇ ਸਾਡੇ ਲਈ, ਏ ਵਰਦਾਨ ਬਣੇਗਾ। ਤੁਸੀ ਮੋਬਾਇਲ, ਦੇ ਗੁਲਾਮ ਬਨ ਜਾਵੇਗੇ ਤਾਂ ਸਾਡੇ ਲਈ ਨੁਕਸਾਨ ਹੀ ਬਣੇਗਾ।
ਬਿਲਕੁਲ,
ਹਾਂਜੀ ਸਮੇ ਦੀ ਕਦਰ ਕਰਨੀ ਚਾਹੀਏ ਅੱਜ ਕੱਲ ਨਾ ਸਮੇ ਦੀ ਕਦਰ ਨਹੀਂ ਕਿਸੇ ਨੂੰ ਬਸ ਹਰ ਕੋਈ ਇਸ ਸਕੋਲ ਨਾਲ ਨਾ ਕਰਾ,
ਹੂੰ, ਤੁਸੀਂ ਇਹ ਦੇਖੋ ਨਾ ਅੱਗੇ ਇਨੀ ਚੀਜ਼ਾਂ ਸੀ ਠੀਕ ਹੈ ਕਿ ਐਨਾ ਮਤਲਬ ਵੋਲਟ ਹੋ ਗਿਆ ਹੈਾ ਕੈਸ਼ ਹੋ ਗਿਆ ਕੈਸ਼ ਹੋ ਗਿਆ ਹੁਣ ਤਾਂ ਹਰੇਕ ਚੀਜ਼ ਮੋਬਾਇਲ ਚ ਹੀ ਐ ਬਸ
ਹਾਂਜੀ,
ਤੁਹਾਡੇ ਪੈਸੇ ਹੋ ਗਏ ਤੇ ਅ ਹੋਰ ਵੀ ਕਿੰਨੀਆਂ ਚੀਜ਼ਾਂ ਡਾਕੂਮੈਂਟਸ ਤੁਸੀਂ ਹਾਂ ਡਾਕੂਮੈਂਟਸ ਡਾਕੂਮੈਂਟਸ ਦਿਖਾਣੇ ਹੈ ਕੁਛ ਵੀ ਦਿਖਾਉਣਾ ਆਪਾਂ ਉਹ ਵੀ ਮੋਬਾਇਲ ਚ ਹੀ ਹੈ ਅੱਜ ਕਲ ਕੁਛ ਵੀ ਤੁਹਾਡਾ ਫਿਜ਼ਕਲ ਜਾਂ ਕਾਗਜ਼ ਤਾਂ ਕੁਛ ਨੀ ਰਹਿ ਗਿਆ ਅੱਜ
ਕਰੋ ਬਸ ਇਹ ਇੱਧਰ ਧਿਆਨ, ਰੱਖੋ ਤੇ ਮੋਬਾਇਲ ਨਾਲ ਸਿਰਦੇਈ ਨੂੰ, ਪੂਰਾ ਸਮੇਂ ਦੋ ਤਾ ਵੀ ਅਸੀਂ ਮੋਬਾਇਲ ਫੋਨ ਦੇ ਸੱਚੇ ਫਾਇਦੇ ਲੈ। ਸਕ
ਹੂੰ, ਸਹੀ ਗੱਲ ਐ। ਬਿਲਕੁਲ ਸਹੀ ਗੱਲ ਕਹੀ ਹੈ ਤੁੰ।
ਧਿਆਨ ਰੱਖੇ ਤੇ ਇਸ ਕਲ ਕਵੀਰ ਅ ਰ ਬੱਚੋ ਕਾ ਵੀ, ਚਲੇ ਫੇਰ, ਕਲ ਕਰੇਗੇ ਤੁਸੀਂ ਵੀ ਗੱਲ ਕਰਕੇ ਬਹੁਤ ਚੰਗਾ ਲਗਾ, ਹਾ ਠੀਕ ਐ ਹੁਣ ਮੈਨੂੰ।
ਬਹੁਤ ਵਧੀਆ ਲੱਗਿਆ ਹਾਂ।
ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ੍ਰੀ ਅਕਾਲ ਜੀ ਧਿਆਨ ਰੱਖੋ ਜੀ ਆਪਾਂ ਅੱਛ